ਹਾਂਜੀ ਹੋਰ ਠੀਕ ਠਾਕ ਜੀ।
ਬਹੁਤ ਵਧੀਆ ਤੁਸੀਂ ਸੁਣਾ।
ਬਸ ਜੀ ਵਧੀਆ ਸਭ।
ਹਾ ਕੀ ਕਰਦੇ ਜੇ?
ਕੁਛ ਨੀ ਬਸ ਬੈਠੇ ਆ ਘਰ ਈ, ਕੀ ਕਰਨੈ।
ਅੱਜ ਜੋਬ-ਜੂਬ ਤੇ ਨੀ ਗਏ?
ਜੋਬ ਤੇ ਹੈ ਹੀ ਨਈ ਜੀ ਜੇ ਕਿ ਕਿੱਥੇ ਵੱਧਦੀ ਵੀ ਨੀ ਜੋਵ।
ਕੇਓਂ?
ਬਸ ਜੋਵ ਅਜੇ ਲੱਗੀ ਨੀ ਕਿਤੇ।
ਹੈਲੋ
ਹਾਂਜੀ ਹਾਂਜੀ ਹੋਰ ਸੁਣਾਓ ਜੀ। ਰੋਟ
ਰੋਟੀ ਖਾ ਸੀਗੀ। ਅਸੀਂ ਅੱਜ ਰਾਜਮਾ ਚੌਲ।
ਅੱਛਾ ਫੇਵਰੇਟ ਹੈਗੇ ਮੇਰੇ ਰਾਜਮ ਚਾਵਲ
ਚਲੋ ਰਾਜਮਾਂ ਚਾਵਲ ਕੜੀ ਚਾਵਲ ਸਭ ਦੇ ਫੇਵਰੇਟ ਹੀ ਹੁੰਦੇ।
ਅਸੀਂ ਇਹਦੀ ਕੜੀ ਚਾਵਲ ਬਣਾ ਆਏ ਨੇ ਹਾਂਜੀ। ਪਰ ਸਵਾਦ ਨਹੀਂ ਬਨੇ।
ਕਿਉਂ?
ਬੱਸ ਕੜੀ ਕੱਚੀ ਕੱਚੀ ਲੱਗਦੀ ਵੀ।
ਤੇ ਚੋਲ ਵੀ ਕੱਚੇ ਸੀ।
ਆ ਚੋਲ ਵੀ ਤੁਹਾਡੇ ਕੱਚੇ ਕੱਚੇ ਸੀ ਤੇ ਕੜੀ ਵੀ।
ਅੱਛਾ ਨਹੀਂ ਸਾਡੇ ਬੜੇ ਸਵਾਦ ਸੀ ਰਾਜਮਾਂ ਚੋਲ
ਹੂੰ
ਹਮ
ਅਸੀਂ ਬਣਾਏ ਸੀ ਦੋ ਦਿਨ ਪਹਿਲੇ ਬਣਾਏ ਸੀ ਰਾਜਮਾਂ
ਹੂੰ ਅਛਾ ਪਰ ਸਬਜ਼ੀਆਂ ਅੱਜ ਕੱਲ ਇਹੀ ਨੇ ਸਬਜ਼ੀਆਂ ਕੋਈ ਖਾਂਦਾ ਨੀ ਘੀਆ ਘੀਆ ਨੀ ਖਾਂਦੇ ਬੱਚਿਆਂ ਨੂੰ ਪੁੱਛੋ ਅਸੀਂ ਇਹ ਨੀ ਖਾਣਾ ਅਸੀਂ ਉਹ ਨੀ ਖਾਣਾ ਨੱਕ ਮੂੰਹ ਚੜਾਉਂਦੇ ਮਗਰੋਂ ਮੈਗੀਆਂ ਬਣਾ ਕੇ ਬਹਿ ਜਾਂਦੇ ਨੇ ਮੈਗੀ ਬਣਾ ਦੋ
ਇਹੀ ਹਾਲ ਹੈਗਾ ਬੱਚੇ ਖਾਂਦੇ ਨੇ ਕੁਝ।
ਹਾਂ
ਉਹ ਮੇਰੀ ਵਹੁਟੀ ਹੈਗੀ ਉਹ ਨਹੀਂ ਕੁਛ
ਅੱਛਾ
ਬਹੁਤ ਦਿਮਾਗ ਖਾਂਦੀ ਰਹਿੰਦੀ।
ਅੱਛ
ਹੋਰ ਕੀ ਕਰੀਏ ਤੁਸੀ। ਵਿਆਹ ਕੀਤਾ ਕੀਤਾ ਤੇ ਹ ਸੁਨੀ ਤੇ ਪੈਣੀ ਏ ਹੋਰ ਕਿਆ ਹੋਰ ਸੁਣਾਓ ਜੀ
ਛੁੱਟੀਆਂ ਸੀ ਘੁੰਮਣ ਘਮ ਅਸੀਂ ਘੁੰਮ ਆਏ ਆਂ
ਕਿੱਥੇ ਘੁੰਮ ਕੇ ਆਏ ਜੇ
ਸ੍ਰਨੰਦਪੁਰ ਸਾਹਿਬ
ਅੱਛਾ ਵਧੀਆ ਜਗ੍ਹਾ ਤੇਤੇ ਗਏ ਹੋ
ਬਸ ਧਾਰਮਿਕ ਸਥਾਨਾਂ ਤੇ ਜਾਂਦੇ ਆਂ ਜ਼ਿਆਦਾ
ਹੂੰ ਚੰਗੀ ਗੱਲ ਏ ਜੀ
ਪਿਛਲੇ ਸਾਲ ਹਜੂਰ ਸਾਹਿਬ ਗਏ ਸੀ
ਵਾਹ ਜੀ ਵਾਹ
ਹੂੰ
ਹਜ਼ੂਰ ਸਾਹਿਬ ਜਾਣਾ ਅਸੀਂ ਵੀ ਕਦੇ ਗਏ ਨ ਹਜ਼ੂਰ ਸਾਹਿਬ ਦੇਖ ਰਹੇ ਹ ਬਣਾ ਰਹੇ ਹ ਪ੍ਰੋਗਰਾਮ ਬੁਲਾਇਆ ਬਾਬੇ ਨੇ ਜ਼ਰੂਰ ਜਾਵਾਂਗੇ।
ਇੱਕ ਵਾਰੀ ਜਾਏ ਬੰਦਾ ਕਹਿੰਦਾ ਬਾਰ ਬਾਰ ਜਾਈਏ।
ਬ ਇੱਕ ਵਾਰ ਤਾਂ ਪਹਿਲਲੇ ਜਾਈਏ ਫਿਰ ਬਾਰ ਬਾਰ ਵੇਖਾਂਗੇ ਬਾਅਦ ਚ। ਹਾਂ ਗੁਰਦੁਆਰੇ ਤਾਂ ਬਹੁਤ ਹੈਗੇ ਉੱਥੇ। ਸਫ਼ਰ ਵੀ ਬਹੁਤ ਲੰਬਾ ਆ
ਸਫ਼ਰ ਦੇ ਸਾਥ ਹੋਵੇ ਤੇ ਫਿਰ ਕਟਿਆ ਈ ਜਾਂਦਾ ਪਤਾ ਈ ਨੀ ਲੱਗਦਾ ਸਫ਼ਰ ਦਾ
ਹਾਂ ਉਹ ਤੇ ਹੈ ਉਹਏ ਨਾ ਦਸ ਬਾਰ੍ਹਾਂ ਜਣੇ ਹੋਣ ਨਾਲ ਪੂਰਾ ਗਰੁੱਪ ਹੋਏ
ਅ ਜਥਾ ਹੋਵੇ ਫਿਰ ਦੇ ਸਫ਼ਰ ਦਾ ਪਤਾ ਹੀ ਨਹੀਂ ਲੱਗਦਾ ਕਿੱਥੇ ਗਿਆ ਸਤਾਰਾਂ ਅਠਾਰਾਂ ਘੰਟੇ ਦਾ ਸਫ਼ਰ ਏ ਪਤਾ ਨੀ ਲੱਗਦਾ ਆਂ
ਅੱਛਾ ਜੀ
ਹੂੰ ਟ੍ਰੇਨ ਲੇਟ ਹੋਵੇ ਤੇ ਟ੍ਰੇਨ ਲੇਟ ਹੋਵੇ ਤੇ ਵੀਹ ਬਾਈ ਘੰਟੇ ਵੀ ਹੋ ਜਾਂਦੇ ਨੇ ਸਾਡੇ ਤੇ ਬਾਈ ਘੰਟੇ ਹੋ ਗਏ ਸੀ ਬਾਈ ਘੰਟੇ ਅਸੀਂ ਬਾਈ ਘੰਟੇ ਬਾਦ
ਤੁਸੀਂ ਕਿਹੜੇ ਦਿਨਾਂ 'ਚ ਗਏ ਸੀ
ਅਸੀਂ ਗਏ ਸੀ ਜੁਲਾਈ ਚ ਜੂਨ ਤੇ ਹ ਜੂਨ ਚ ਗਏ ਸੀ
ਬਾਰਿਸ਼ਾਂ ਬੁਰਸ਼ਾਂ ਆਉਣਣੀਆਂ
ਉੱਥੇ ਤੇ ਬਾਰਿਸ਼ ਜੂਨ ਚ ਸ਼ੁਰੂ ਹੋ ਜਾਂਦੀ ਪੰਦਰਾਂ ਜੂਨ ਤੋਂ ਬਾਅਦ ਬਾਰਿਸ਼ ਸ਼ੁਰੂ ਹੋ ਜਾਂਦੀ ਉੱਥੇ ਗਰਮੀ ਲੱਗੀ ਹੀ ਨਤਾ ਰੋਜ਼ ਬਾਰਿਸ਼ ਆਉਂਦੀ ਸੀ ਉੱਥੇ ਬਾਰਿਸ਼ ਆਉਂਦੀ ਥੋੜੀ ਦੇਰ ਵਾਸਤੇ ਘੰਟੇ ਦੋ ਵਾਸਤੇ ਜਿਆਦਾ ਤੇਜ਼ ਨਹੀ ਹੁੰਦੀ ਦੋ ਵਾਸਤੇ ਆਉਂਦੀ ਫੇਿਰ ਰੁਕ ਜਾਂਦੀ ਬਸ ਪਤਾ ਇਨਾ ਉਹ ਬਾਰਸ਼ ਨੇ ਹਾਂ ਰੱਬ ਨੇ ਟੈਮ ਬਨਿਆ ਦਾ ਨਾ ਦਿਨ ਚ ਇਕ ਵਾਰੀ ਬਾਰਿਸ਼ ਆਂਦੀ ਜ਼ਰੂਰ ਐ ਹੂੰ ਆਂਦੀ ਰੋਜ਼ ਆਂਦੀ ਸੀ ਪਰ ਗਰਮੀ ਮਹਿਸੂਸ ਨਈ ਸੰੰਡ ਡਰਾਂਦੇ ਸੀ ਜੂਨ ਚ ਚੱਲਿਓ ਤੁਹਾਨੂੰ ਉੱਥੇ ਗਰਮੀ ਲੱਗੇਗੀ ਪਰ ਉੱਥੇ ਜਾ ਕੇ ਗਰਮੀ ਦਾ ਪਤਾ ਹੀ ਨਹੀ ਲੱਗਾ
ਮਹਾਰਾਸ਼ਟਰ ਵਾਲੀ ਸਾਈਡ ਪੈਂਦਾ ਨਾ
ਆ ਉੱਥੇ ਤਾਂ ਵੈਸੇ ਵੀ ਬਾਰਸ਼ਾਂ ਬੁਰਸ਼ਾਂ ਰਹਿੰਦੀਆਂ ਇਆਂ ਓਥੇ ਸਾਡੇ ਇੱਥੇ ਨਹੀਂ ਆਉਂਦੀ ਬਾਰਿਸ਼ ਪਤਾ ਨੀ ਕਿਉਂ
ਐਂਡ ਏ ਮਹਾਰਾਸ਼ਟਰਾ ਦਾ ਐਂਡ ਅੱਗੇ ਜਾ ਕੇ ਕਰਨਾਟਕਾ ਸ਼ੁਰੂ ਹੋ ਜਾਂਦਾ ਹੈ ਇੱਕ ਗੁਰਦੁਆਰਾ ਕਰਨਾਟਕਾ ਵਿੱਚ ਵੀ ਹੈਗਾ। ਨਾਨਕ ਚੀਰਾ, ਨਾਨਕ ਚੀਰਾ
ਅੱਛਾ, ਤੁਸੀਂ ਗਏ ਸੀ ਓਥੇ?
ਥੇ ਹੋ ਕੇ ਆਏ ਸੀ। ਓ ਕਰਨਾਟਕਾ ਚ ਹੈਗਾ, ਬੜਾ ਵਧੀਆ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦਾ।
ਦੋ ਪੈਦਲ ਪੈਦਲ ਈ ਲੰਘਦੈ? ਕਿਵੇਂ ਜਾਈਦਾ ਉੱਤੇ?
ਇੱਥੇ ਬੱਸਾ ਜਾਂਦੀਆਂ ਨੇ। ਟੈਕਸੀਆ ਕਰਨੀਆ ਪੈਂਦੀਆ ਓਥੋ ਆਪਨੀਆ। ਦੂਰ ਨੇ ਸੱਤ-ਅਠ ਘੰਟੇ ਦਾ ਰਸਤਾ ਐ। ਹਾਂ ਮਹਾਰਾਸ਼ਟਰ ਤੋਂ ਇਥੋ ਨਾਂਦੇੜ ਤੋਂ ਅੱਗੇ ਸੱਤ-ਅੱਠ ਘੰਟੇ ਲੱਗ ਜਾਂਦੇ ਆ ਕੇਓਂਕੇ ਰਸਤੇ ਵਿੱਚ ਹੋਰ ਗੁਰਦੁਆਰੇ ਰੁਕਦੇ ਜਾਂਦੇ ਨੇ ਨਾ ਓ। ਪੂਰਾ ਦਿਨ ਲੱਗ ਜਾਂਦਾ ਸਵੇਰੇ ਨਿਕਲੋ ਸ਼ਾਮੀ ਘਰ ਆਂਦੈ ਬੰਦਾ, ਵਾਪਸੀ ਪੂਰੀ ਦਿਆੜੀ ਲੱਗ ਜਾਂਦੀ ਬਾਕੀ ਰ ਤੇ ਹੋਰ ਵੀ ਗੁਰਦੁਆਰੇ ਹੁੰਦੇ ਨੇ। ਛੇ ਸੱਤ ਗੁਰਦੁਆਰੇ ਰਸਤੇ ਚ ਹੋਰ ਵੀ ਵਿਖਾਦੇ ਜਾਂਦੇ ਨੇ
ਠੀਕ ਹੈ ਫਿਰ ਤਾਂ ਵਧੀਆ ਸਾਰਾ ਘੁੰਮ ਆਏ ਤੁਸੀਂ ਉੱਥੇ ਕਿੰਨੇ ਦਿਨ ਕਿੰਨੇ ਦਿਨ ਲੱਗ ਜਾਂਦੇ ਨੇ ਵੈਸੇ ਜੇ ਜਾਏ ਬੰਦਾ ਜੇ
ਹੈਂ
ਕਿੰਨੇ ਦਿਨ ਲੱਗ ਜਾਂਦੇ ਨੇ ਜੇ ਬੰਦਾ ਜਾਏ ਓਥੇ
ਨੌ-ਦਸ ਦਿਨ ਲਗਾ ਕੇ ਚੱਲੇ, ਕੇਓਂਕਿ ਤਿੰਨ ਤਿੰਨ ਦਿਨ ਤੇ ਟਰੇਨ ਚ ਈ ਲੱਗ ਜਾਂਦੇ ਨੇ ਆਨ-ਜਾਨ ਚ। ਡੇਢ ਦਿਨ ਜਾਨ, ਡੇਢ ਦਿਨ ਆਨ ਤੇ ਬਾਕੀ ਛੇ ਹਾ ਛੇ ਪੰਜ ਛੇ ਦਿਨ ਤੇ ਓਥੇ ਵੀ ਚਾਹੀਦੇ ਨੇ ਨਾ, ਨੋ-ਦਸ ਦਿਨ ਲੱਗ ਜਾਂਦੇ ਨੇ।
ਦਸ ਦਿਨ ਮਲਬ
ਹਾਂ ਦਸ ਦਿਨ, ਹਾਂ ਖੁੱਲੇ ਡਸ ਦਸ ਦਿਨ ਲਾ ਕੇ ਚੱਲੇ ਬੰਦਾ।
ਅੱਛਾ, ਕੋਈ ਨਈ ਦੇਖ ਰਹੇ ਆਂ
ਹਾਂ ਕਈ ਦੀਵਾਲੀ ਕੋਲ ਜਾਂਦੇ ਨੇ। ਓਥੋ ਦੀਵਾਲੀ ਕੋਲ ਮੌਸਮ ਸਸ ਮੌਸਮ ਵਧੀਆ ਹੁੰਦਾ ਦੀਵਾਲੀ ਕੋਲ।
ਦੀਵਾਲੀ ਕੋਲ ਬੋਤ ਦੇਖਿਆ ਓਦਰ ਦੀ ਵੀਡੀਓ ਆਂਦੀ ਨਾ, ਬੜੀ ਸੰਗਤਾਂ ਜਾਂਦੀਆਂ ਇੱਥੇ।
ਹਾਂ ਮੌਸਮ ਵਧੀਆ ਹੁੰਦਾ ਓਧਰ।
ਨਾਲੇ ਛੁੱਟੀਆ ਵੀ ਹੁੰਦੀਆ ਨਾ ਦਿਵਾਲੀ ਦੇ ਆਸ-ਪਾਸ ਤਾਂ ਵੀ ਫਿਰ ਲੋਕੀ ਘੁੰਮਨ ਜਾਂਦੇ ਆ।
ਛੁੱਟੀਆ ਵੈਸੇ ਹੁੰਦੀਆਂ ਦੋ-ਤਰੈ ਹੋਰ ਲਲ ਲੈਂਦੇ ਨੇ।
ਹਾ ਹਾ ਹਾਂ, ਬਸ ਬੱਸ।
ਇਸ ਕਰਕੇ।
ਦੇਖ ਰਏ ਆ ਅਸੀ ਵੀ ਏਈਓ ਦਿਨਾਂ 'ਚ ਜਾਵਾਂਗੇ ਅਗਰ ਜੇ ਬੰਨੇਆ ਪ੍ਰੋਗਰਾਮ ਤੇ।
ਵੈਸੇ ਐ ਵੀ ਠੀਕ ਏ ਜੂਨ ਦਾ ਮੀਨਾ ਵੀ ਸਈ ਹੈ ਬਾਰਿਸ਼ਾਂ ਲੱਗ ਜਾਂਦੀਐ ਪਰ ਟ੍ਰੇਨ, ਟ੍ਰੇਨ ਵਿੱਚ ਵੀ ਪ ਤਾ ਈ ਨਈ ਲੱਗਾ ਗਰਮੀ ਦਾ। ਜਿਲੇ ਟ੍ਰਰੇਨ ਚੱਲਦੀ ਹੋਵੇ, ਸੀਟਾਂ ਰਿਜ਼ਰਵ ਹੁੰਦੀਆਂ ਨਾ ਨਾ ਏ ਸੀ ਨਈ ਸੀ ਅਸੀ ਕਰਾਈ, ਅੱਸੀ ਤੇ ਸਿੰਪਲ ਕਰਾਈ ਸੀ। ਸਾਡੇ ਤੇ ਸਿੱਧ ਬੱਤੀ ਜਣੇ ਸੀ ਹਾਂ ਘਰ ਦੇ ਨੀ ਆ ਅਸੀ ਵੈਸੇ ਆਪਨੀ ਰਿਸਤੇਦਾਰੀ ਵਿੱਚ ਸਾਰੇ ਗਏ ਸਾਂ।
ਤੇ ਸਾਰੇ ਗਏ ਸੀ ਤੁਸੀ।
ਦਾਰੀ ਵਿੱਚ, ਘਰੋ ਤੇ ਮੈਂ ਆਪਨੇ ਘਰੋ ਤੇ ਕੱਲੀ ਗਈ ਸੀ।
ਅੱਛਾ, ਤੇ ਹੋਰ ਨੀ ਗੇਆ ਘਰੋ ਦੀ ਕੋਈ? ਬੱਚੇ ਬੁ
ਬੱਚੇ, ਬੱਚੇ ਹਜੇ ਵੇਲੇ ਹੀ ਨੀ ਸਨ, ਛੁੱਟੀਆਂ ਹੀ ਨਈ ਸਨ ਬੱਚੇਆਂ ਨੂੰ।
ਅੱਛਾ।
ਇੱਕ ਬੱਚੇ ਦਾ ਨਵਾਂ ਨਵਾਂ ਓਦੋ ਵਿਆ ਹੋਏਆ ਸੀ ਓਨੂੰ ਕਿੱਥੇ ਲੈ ਕੇ ਜਾਂਦੇ।
ਤੇ ਵੋਤੀ ਨੂੰ ਲੈ ਜਾਂਦੇ ਓਦੀ।
ਆਦਮੀ ਤੋਂ ਬਗੈਰ ਵੋਟੀ ਨੇ ਥੋੜਾ ਜਾਨਾ ਸੀ।
ਐਵੇਂ ਵੀ ਹੁੰਦੈ।
ਇਹਹੀ ਫ ਕੱਲੀ ਵੋਟੀ ਦੀ ਯਾਤਰਾ ਨੀ ਲੱਗਦੀ ਆਦਮੀ ਦੇ ਜਨਾਨੀ ਦੋਵੇ ਜਾਣ ਫੇਰ ਯਾਤਰਾ ਲੱਗਦੀ
ਸਹੀ
ਆ
ਮੇਰਾ ਵੀ ਹੋਇਆ ਪਿਆ ਹੁਣ ਮੈਂ ਵੀ ਦੇ ਦੇਖਾਂ ਮੈਂ ਕਿੱਥੇ ਘੁਮਾ ਕੇ ਲੈ ਕੇ ਆਵਾ ਇਨੂੰ ਚਾਹਦੀ ਨਹੀਂ ਕਿੱਥੇ ਜਿੱਥੇ ਜਾਏ ਉਲਟੀਆਂ ਕਰ ਦੇਂਦੀ ਰਸਤੇ ਵਿਚ
ਟ੍ਰੇਨ ਚ ਥੋੜਾ ਉਲਟੀਆ ਆਂਦੀਆਂ
ਕਹਿੰਦੀ ਹੁਣ ਪਹਾੜ ' ਚ ਘੁੰਮਣ ਜਾਣਾ ਤੇ ਪਹਾੜਾਂ 'ਚ ਟ੍ਰੇਨ ਕਿੱਥੋਂ ਲੈ ਕੇ ਜਾਈਏ ਦੱਸੋ
ਹਾਂ ਸ਼ਿਮਲੇ ਜਾਂਦੀ ਏ ਟ੍ਰੇਨ ਕਾਲਕਾ ਤੋ
ਬਨਾਨੇ ਹੁਨ ਗਰਮੀ ਬੜੀ ਏ ਗਰਮੀ ਚ ਕਿਥੇ ਨਿਕਲ਼ਿਆ ਜਾਂਦਾ
ਓਦਰ ਤੇ ਠੰਡ ਹੋਨੀ ਏ।
ਸਵੇਰੇ ਸਵੇਰ ਦੀ ਤੇ ਗਰਮੀ ਹੈਗੀ ਓ ਤੇ ਵੀ ਰਾਤ ਰੁਤੀ ਫਰਕ ਥੋੜਾ ਉਹ ਪਹਾੜ ਤਪਦੇ ਪੂਰੇ ਗਰਮੀ ਪੂਰੀ ਕੀ ਪਤਾ ਘੁੰਮਣ ਜਾ ਨਾ ਘੁੰਮਣ ਜਾ ਨਾ ਕੁਛ
ਸ਼ਾਮੀ ਮੌਸਮ ਵਧੀਆ ਹੋ ਜਾਂਦਾ
ਹੁੰਦਾ ਬਸ ਵੀ
ਥੋੜਾ ਅੱਗੇ ਜਾਏ ਬੰਦਾ ਤੇ ਉੱਥੇ ਠੰਡ ਹੈਗੀ ਸ਼ਿਮਲੇ ਤੋਂ ਅੱਗੇ
ਹੇਂ
ਸ਼ਿਮੜੇ ਤ ਥੋੜ੍ਹਾ ਅੱਗੇ ਹੋਰ ਜਾਏ ਬੰਦਾ ਤਾ ਫੇਰ ਉਧਰ ਤੇ ਠੰਡ ਹੈਗੀ
ਉਹ ਫਿਰ ਆਪਣੀ ਬੰਦਾ ਗੱਡੀ ਲੈ ਕੇ ਜਾਏ ਨਾ ਅੱਗੇ ਜਾਣ ਆਸਤੇ ਬੱਸਾਂ ਕਿਥੇ ਧੱਕੇਦਾਰਾ ਨਹੀਂ ਖਦੀ ਅਪਣੀ ਗੱਡੀ ਜਿੱਥੇ ਮਰਜ਼ੀ ਬੰਦਾ ਰੋਕੇੇ ਅਰਾਮ ਨਾਲ ਇੰਜੋਏ ਕਰੇ ਗੱਡੀਆਂ ਵਾਸਤੇ ਹੈ ਈ ਨਹੀਂ ਏ ਉਲਟੀਆਂ ਹੀ ਮਾਰਦੇ ਰੇਂਦੇ
ਕੋਈ ਨੀ ਉਲਟੀਆਂ ਦੀ ਗੋਲੀ ਖਾ ਕੇ ਚਲੀ ਜਾਏ
ਦੇਖਾਂਗੇ ੳਨੂੰ ਫੇਿਰ ਕਿੱਥੇ ਨਾ ਕਿੱਥੇ ਲੈ ਕੇ ਆ ਜਾਂਦੇ ੳਨੂੰ ਇਹ ਸਾਡੇ ਤੇ ਪੋਂਟਾ ਸਾਹਿਬ ਪੇਂਦਾ ਨੇੜੇ ਉੱਥੇ ਘੁਮਾ ਲਿਆਵਾਂਗੇ
ਹਾ ਪੋਂਟਾ ਸਾਹਿਬ ਨੇੜੇ ਈ ਏ ਰਸਤਾ ਵੀ ਤੇ ਖ਼ਰਾਬ ਏ
ਉਹ ਕੋਈ ਨਹੀਂ ਰਸਤੇ ਖਰਾਬ ਵੀ ਹੁੰਦੇ ਨੇ ਕੁਛ ਖਰਾਬ ਹੁੰਦੇ ਚੱਲ ਠੀਕ ਹੋ ਜਾਂਦੇ ਨੇ
ਹੁ
ਹੋਰ ਹੋਰ ਸੁਣਾਓ
ਬਸ ਵਧੀਆ
ਰਾਤੀ ਰੁਤੀ ਫੇਿਰ ਕੀ ਬਨਾਇਆ ਰੋਟੀ ਰਾਟੀ ਰਾਤੀ
ਰਾਤੀ ਦਾ ਤੇ ਅਜੇ ਸੋਚਾਂਗੇ ਅਜੇ ਤੇ ਦੁਪਹਿਰ ਦਾ ਖਾ ਕੇ ਨਿੰਪਟਿਆ
ਫੇਰ ਰਾਤ ਨੂੰ ਬੜਾ ਟੈਮ ਪਿਆ ਤਿੰਨ ਵਜੇ ਨੇ
ਹੁ ੳਹ ਤੇ ਹੈ ਟਾਈਮ ਤੇ ਕਾਫੀ ਪਿਆ ਸਾਡੇ ਤੇ ਦੁਪਹਿਰੇ ਬਹਾਨੇ ਨਾਲ ਉਹ ਵੀ ਰਾਤੀ ਖੁਆ ਦੇਂਦੇ ਨੇ
ਕਈਆਂ ਸਾਡੇ ਘਰਾਂ ਚ ਇਹੀ ਹੁੰਦਾ
ਹੁਨ ਕੜੀ ਬੰਨੀ ਨਾ ਇਹਨਾਂ ਨੇ ਹੁਨ ਰਾਤੀ ਵੀ ਖਉਣੀ ਤੇ ਸਵੇਰੇ ਵੀ ਇਹੀ ਖਵਾਉਣੀ
ਅਸੀਂ ਆਪ ਰਾਤੀ ਰਾਜਮਾਂ ਹੀ ਖਾਣੇ ਨੇ
ਤੁਹਾਡੇ ਵੀ ਐਨ ਜ਼ਿੰਦਾ ਆ
ਤਕਰੀਬਨ ਘਰਾਂ
ਮੈਂ ਤਾਂ ਖਾਲੀ ਮੈਂ ਤਾਂ ਸਾਡੇ ਘਰ ਹੀ ਹੁੰਦਾ ਆ ਖਾਲੀ ਐਂ
ਆਹ
ਚਲੋ ਠੀਕ ਏ ਜੀ ਮੈਂ ਨਾ ਕੋਲ ਆ ਰਹੀ ਮੈਂ ਤੁਹਾਨੂੰ ਠੀਕ ਏ ਜੀ ਸਸ ਸ੍ਰੀ ਕਾਲ।